ਹੈਲੋ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ?
ਵਧੀਆ ਜੀ।
ਹੋਰ ਕੀ ਕਰਦੇ ਵੈਸੇ ਤੁਸੀ?
ਅਸੀਂ ਕੁਛ ਨੀ, ਅਸੀਂ ਫੋਨ ਚਲਾਉਂਦੇ ਪਏ ਸੀ।
ਅੱਛਾ ਜੀ।
ਹਾਂਜੀ ਹਾਂਜੀ,
ਹੂੰ, ਅੱਜ ਬਾਰਿਸ਼ ਕਿੰਨੀ ਤੇਜ਼ ਹੋ ਰਹੀ ਐ ਸਵੇਰ ਤੇ ਲੱਗੀ ਦੀ ਆ।
ਨਹੀਂ ਸਾਡੇ ਇੱਥੇ ਤੇ ਨਹੀਂ ਹੁੰਦੀ ਵੀ।
ਹਾਂਜੀ ਸਾ ਤੁਹਾਡੇ ਨੀ ਆ ਰਹੀ ਅੱਛਾ ਸਾਡੇ ਤੇ ਬਹੁਤ ਤੇਜ ਹੋ ਰਹੀ ਹੈ ਮੌਸਮ ਬੜਾ ਵਧੀਆ ਹੋਇਆ ਇਹਦਾ
ਅੱਛਾ
ਹਾਂਜੀ ਹੋਰ ਦੱਸੋ ਹੈਲੋ,
ਠੰਡੋ,
ਹੈਲੋ ਹਾਂਜੀ, ਆਵਾਜ਼ ਥੋੜੀ ਘੱਟ ਆ ਰਹੀ ਹੈ ਤੁਹਾਡੀ
ਮੈਂ ਕਹਿ ਰਿਹਾ ਤੁਸੀਂ ਕੀ ਖਾਇਆ ਅੱਜ
ਹਾਂਜੀ,
ਕੀ ਖਾਇਆ ਤੁਸੀਂ ਅੱਜ
ਹੈਲੋ ਹਾਂਜੀ, ਹਾਂਜੀ- ਹਾਂਜੀ
ਮੈਂ ਕਹਿ ਰਿਹਾ ਤੁਸੀਂ ਕੀ ਖਾਇਆ ਅੱਜ
ਹਮ
ਗ ਆੰਦਾ ਪਿਆ ਮੇਰੇ ਕੋਲ ਫੋਨ ਦੂਜਾ ਹੈਲੋ
ਹਾਂਜੀ
ਆੰਦੀ ਵੀ ਆਵਾਜ਼
ਹਾਂਜੀ ਆ ਗਈ ਥੋੜੀ ਹਲਕੀ ਆ ਰਹੀ ਪਰ ਆ ਰਹੀ ਹੈ
ਨਹੀਂ ਤੇਜ਼ ਆਂਦੀ ਵੀ ਸੀ ਜਦੋਂ ਮੈਂ ਪਹਿਲੇ ਕਾਲ ਕੀਤੀ ਸੀ ਕਿਸੇ ਨੂੰ
ਅੱਛਾ ਜੀ। ਠੀਕ ਹੈ ਜੀ। ਹੋਰ ਸੁਣਾਓ
ਬਸ ਵਧੀਆ ਰੋਟੀ ਖਾ ਲਈ ਤੁਸੀਂ
ਹਾਂਜੀ,
ਰੋਟੀ ਖਾ ਲਈ ਤੁਸੀਂ
ਹਾਂਜੀ ਰੋਟੀ ਖਾ ਲਈ।
ਕੀ ਖਾਇਆ।
ਜੀ ਅਸੀਂ ਭਟੂਰੇ ਛੋਲੇ ਖਾਧੇ ਹੈ। ਹਾਂਜੀ, ਔਰ ਤੁਸੀਂ ਕੀ ਬਣਾਇਆ ਸੀ ਹਾਂਜੀ
ਜਲੇਬੀ- ਜਲੇਬੀ
ਅੱਛਾ ਜਲੇਬੀ। ਹਾਂਜੀ ਅਸੀ ਭਟੂਰਾ ਛੋਲੇ ਨਾਲ ਲ ਸੀ- ਸੀ ਤੇ ਅਸੀਂ ਉਹ ਖਾਧਾ
ਅੱਛਾ
ਹਾਂਜੀ
ਹੋਰ
ਹੋਰ ਸਭ ਵਧੀਆ। ਤੁਸੀ ਸੁਣਾਓ
ਬਸ ਵਧੀਆ
ਅ ਕਿਤੇ ਘੁੰਮਣ ਗਏ ਸੀ ਯਾਤਰਾ। ਕਿਤੇ ਗਏ ਸੀ ਘੁੰਮਣ ਗ
ਹਾਂਜੀ ਗਏ ਸੀ
ਕਿੱਥੇ ਗਏ ਸੀ ਤੁਸੀਂ ਅੱਛਾ ਨੈਨੀਤਾਲ ਗਏ ਸੀ ਹ ਅਸੀ ਹੇਮਕੁੰਟ ਸਾਹਿਬ ਗਏ ਫ ਬੜਾ ਮਜ਼ਾ ਆਇਆ ਸੀ ਤੇ ਅਸੀ ਉੱਥੇ ਅਹ ਪਹਿਲਾਂ ਇਥੋ ਰਿਸ਼ਕੇਸ਼ ਉੱਥੋਂ ਅਸੀਂ ਅ ਆਪਣੇ ਇੱਥੋਂ ਗਏ। ਰਿਸ਼ੀਕੇਸ਼ ਰਿਸ਼ੀਕੇਸ਼ ਤੋਂ ਅਸੀਂ ਫਿਰ ਆਪਣੀ ਗੱਡੀ ਕੀਤੀ। ਗੱਡੀ ਕਰ ਗ ਤੇ ਫਿਰ ਉੱਥੋਂ ਗੋਬਿੰਦ ਘਾਟ ਗਏ। ਉੱਥੋਂ ਫਿਰ ਪੈਦਲ ਯਾਤਰਾ ਸ਼ੁਰੂ ਹੋ ਜਾਂਦੀ ਹੈ ਹਾਂਜੀ। ਅਹ ਪੰਜ ਕਿਲੋਮੀਟਰ ਦੀ। ਦੋ ਤਿੰਨ ਕਿਲੋਮੀਟਰ ਦੀ ਤੁਸੀਂ ਗੱਡੀ 'ਤੇ ਵੀ ਕਰ ਸਕਦੇ ਹੌ ਪਰ, ਜ਼ਿਆਦਾ ਵਧੀਆ ਰਹਿੰਦਾ ਕਿ ਪੈਦਲ ਜਾਓ ਤੇ ਹਾਂਜੀ ਅਤੇ ਫਿਰ ਉੱਥੋਂ ਦੋ ਕਿਲੋਮੀਟਰ ਦੀ ਅਸੀ ਰਾ ਇੱਕ ਦਿਨ ਬਸ ਸ ਕੀਤਾ ਉੱਥੇ ਰਾਤ ਰੁਕੇ, ਕੇ ਫਿਰ ਸਵੇਰੇ ਸਵੇਰੇ ਅਸੀਂ ਤਿਆਰ ਹੋ ਕੇ ਛੇ ਇੱਕ ਵਜੇ ਨਾਲ। ਛੇ ਸੱਤ ਵੱਜ ਹੀ ਗਏ ਸੀ ਤੇ ਤਿਆਰ ਹੋ ਕੇ ਅਸੀ ਫਿਰ ਗੋਬਿੰਦ ਘਾਟ ਲਈ ਚਾਲੇ ਪਾਏ ਅਸੀ ਹਾਂਜੀ ਫਿਰ ਅਸੀ ਉੱਥੋਂ ਦੋ ਗੱਡੀ ਕੀਤੀ ਦੋ ਤਿੰਨ ਕਿਲੋਮੀਟਰ ਦੀ ਸਾਨੂੰ ਉਹਨਾ ਨੇ ਉੱਥੇ ਉਤਾਰ ਦਿੱਤਾ ਉਸ ਤੋਂ ਬਾਅਦ ਫਿਰ ਫਿਰ ਅੱਗੇ ਜਾ ਕੇ ਅਸੀ ਪੈਦਲ ਪੈਦਲ ਯਾਤਰਾ ਕੀਤੀ, ਫਿਰ ਅ ਹਾਂਜੀ ਫਿਰ ਜ ਅਹ ਬੰਦਾ ਥੱਕ ਜਾਂਦਾ ਨਾ ਫਿਰ ਰਸਤੇ ਚ ਕਈ ਜਗ੍ਹਾ ਤੇ ਬਹਿ ਬਹਿ ਕੇ ਅਸੀਂ ਥੋੜ੍ਹਾ ਥੋੜਾ ਚੱਲ ਕੇ ਥੋੜਾ ਬਹਿ ਕੇ ਯਾਤਰਾ ਤੁਸੀ ਬੱਚੇ ਬੱਚੇ ਸੀ ਸਾਡੇ ਨਾਲ ਬੱਚੇ ਅਸੀ ਸਾਡੇ ਨਾਲ ਉਹ ਵੀ ਥੋੜਾ ਥੱਕ ਰਹੇ ਸੀ ਤੇ ਹਾਂਜੀ ਮੇਰੇ ਬੇਟੇ ਮੇਰੇ ਬੇਟੇ ਬਹੁਤ ਐਕਟਿਵ ਹੈਗੇ ਨੇ ਉਹ ਤੇ ਆਰਾਮ ਨਾਲ ਚੱਲ ਰ ਚੱਲ ਰਹੇ ਸੀ ਸਾਡੇ ਨਾਲ ਰਿਲੇਟਿਵ ਗਏ ਸੀ ਨਾ ਉਹ ਥੋੜ੍ਹਾ ਥੱਕ ਰਹੇ ਸੀ ਉਹ ਛੋਟੇ ਸੀ ਨਾ ਬੱਚੇ ਚ ਤੇ ਉਹ ਉਹਨਾਂ ਦੀ ਵੈਸੇ ਵੀ ਤੁਹਾਨੂੰ ਪਤਾ ਕੁੜੀਆਂ ਜੋ ਹੁੰਦੀਆਂ ਨੇ ਕੁੜੀਆਂ ਹੋੁੰਦੀਆਂ ਨੇ ਉਹ ਥੋੜਾ ਹਾਂਜੀ ਥੋੜੀ ਲੇਜ਼ੀ ਹੁੰਦੀਆਂ ਨੇ ਤੇ ਫੇਿਰ ਉਹ ਹਲਕੇ ਹਲਕੇ ਚੱਲਦੀਆਂ ਸੀ ਇਸ ਕਰਕੇ ਅਸੀ ਫਿਰ ਯਾਤਰਾ ਅਸੀਂ ਗੋਬਿੰਦ ਧਾਮ ਪਹੁੰਚੇ, ਫਿਰ ਅਸੀ ਅਤੇ ਉੱਥੇ ਰੁਕੇ ਥੋੜ੍ਹਾ, ਕਮਰਾ ਕੁਮਰਾ ਲਿੱਤਾ ਤੇ ਕਮਰਾ ਲੈ ਕੇ ਅਸੀ ਮੱਥਾ ਵਗੈਰਾ ਟੇਕਿਆ, ਅੰਦਰ ਗੁਰਦੁਆਰੇ ਚ ਜਾ ਕੇ ਬੜਾ ਹੀ ਮਜ਼ਾ ਆ ਰਿਹਾ ਸੀ, ਬਹੁਤ ਹੀ ਵਧੀਆ ਸਾਡੀ ਯਾਤਰਾ ਰਈ ਫੇਰ ਅਸੀ ਵੀ ਉੱਥੇ ਸਟੇ ਕੀਤਾ, ਰਾਤ ਦਾ ਫੇਰ ਉੱਥੋਂ ਵੀ ਸਵੇਰੇ ਸਵੇਰੇ ਨਹਾ ਧੋ ਕੇ ਕਿ ਆਪਣਾ ਅ ਕੱਪੜੇ ਕੁਪੜੇ ਚੇਂਜ ਕਰਕੇ ਤੇ ਅਸੀਂ ਗੋਬਿੰਦ ਧਾਮ ਤੋਂ ਚੱਲ ਪਏ ਹੇਮਕੁੰਟ ਸਾਹਿਬ ਲਈ ਉਹ ਜਿਹੜੀ ਗੋਬਿੰਦ ਧਾਮ ਤਾਂ ਉਹ ਗੋਬਿੰਦ ਹੇਮ ਕੁਟਂ ਸਾਹਿਬ ਤੱਕ ਦੀ ਚੜ੍ਹਾਈ ਹੈ ਨਾ ਬਹੁਤ ਜ਼ਿਆਦਾ ਔਖੀ ਹੈ
ਹਾਂਜੀ
ਹਾਂਜੀ ਕਈ-ਕਈ ਲੋਕ ਤੇ ਖੱਚਰ ਕਰ ਲੈਂਦੇ ਨੇ ਕਈ ਬੱਗੀ ਚ ਬੱਗੀਆਂ ਕਰ ਲੈਂਦੇ ਨੇ ਪਰ ਅਸੀਂ-ਅਸੀਂ ਸਾਰੇ ਪੈਦਲ ਦੀ ਯਾਤਰਾ ਕੀਤੀ ਸੀ
ਤੇ ਕਿਸੇ ਨੇ ਵੀ ਨੀ ਕੀਤੀ ਮਤਲਬ ਉਹ
ਜੀ ਨਹੀਂ ਨਹੀਂ ਜੀ ਬਸ ਮੇਰੇ ਹਸਬੈਂਡ ਨੇ ਕੀਤਾ ਸੀ ਥੋੜ੍ਹੀ ਇੱਕ ਦੋ ਕਿਲੋਮੀਟਰ ਦੀ ਚੜ੍ਹਾਈ ਰਹਿ ਗਈ ਸੀ ਉਦੋਂ ਕੀਤਾ ਸੀ ਖੱਚਰ ਤੇ ਉਹ ਇੱਕ ਤੇ ਦੋ ਕਿਲੋਮੀਟਰ ਦੇ ਖੱਚਰ ਦੀ ਚੜਾਈ ਕੀਤੀ ਉਹਨਾਂ ਨੇ ਤੇ ਉੱਥੇ ਪਹੁੰਚ ਗਏ ਪਰ ਅਸੀਂ ਪਹੁੰਚੇ ਬੜੇ ਲੇਟ ਸੀ ਸਾਨੂੰ ਸਾਨੂੰ ਵਜ ਗੇ ਸੀ ਸਾਢੇ ਗਿਆਰਾਂ ਗਿਆਾਂ ਸਾਡੇ ਗਿਆਰਾਂ ਬਾਰਾਂ ਵੱਜ ਗੇ ਸੀਂ ਪਹੁੰਚਦੇ ਪਹੁੰਚਦੇ ਹਾਂਜੀ ਫਿਰ ਉੱਥੇ ਹੀ ਇਸ਼ਨਾਨ-ਇਸ਼ਨਾਨ ਵਗੈਰਾ ਕਰਕੇ ਤੇ ਅਸੀਂ ਅਸੀਂ ਮੱਥਾ ਟੇਕਿਆ ਮੱਥਾ ਟੇਕ ਕੇ ਫੇਿਰ ਅਸੀਂ ਬੈਠ ਗਏ ਥੋੜ੍ਹੀ ਦੇਰ
ਹਮ
ਤੇ ਪਤਾ ਨੀ ਕੀ ਹੈ ਉੱਥੇ ਜਾ ਕੇ ਜਦੋਂ ਬੰਦਾ ਜਾਂਦਾ ਨਾ ਤੇ ਆਪਣੇ ਆਪ ਹਾਂਜੀ ਔਟੋਮੈਟਿਕਲੀ ਇਮੋਸ਼ਨਲ ਹੋ ਜਾਂਦਾ ਬੰਦਾ ਤੇ ਬਸ ਉਥੇ ਬੈਠ ਕੇ ਅਸੀਂ ਫੇਰ ਦੋ ਫਿਰ ਸਾਰਿਆਂ ਨੂੰ ਉਹ ਦੱਸ ਦਿੰ ਕਹਿ ਦਿੰਦੇ ਆ ਨਾ ਕਿ ਤੁਸੀਂ ਮਤਲਬ ਇੱਥੋਂ ਨਿਕਲੋ ਕਿਉਂਕਿ ਉੱਥੇ ਰਾਤ ਇਕਦਮ ਹਨੇਰਾ ਹੋ ਜਾਂਦਾ ਨਾ ਤੇ ਤਾਂ ਫਿਰ ਉੱਥੋਂ ਫਿਰ ਜਲਦੀ ਤੋਂ ਜਲਦੀ ਨਿਕਲਣਾ ਪੈਂਦਾ ਤੇ ਅਸੀਂ ਫੇਰ ਉੱਥੋਂ ਨਿਕਲ ਕੇ ਫਿਰ ਗੋਬਿੰਦ ਧਾਮ ਫਿਰ ਪਹੁੰਚੇ ਗੋਬਿੰਦਾ ਧਾਮ ਤੇ ਫਿਰ ਅਸੀਂ ਕਮਰਾ ਲਿਤਾੱ ਫਿਰ ਉੱਥੇ ਰੁਕੇੇ ਫਿਰ ਅਗਲੇ ਦਿਨ ਫਿਰ ਅਸੀਂ ਉਥੇ ਗੋਬਿੰਦ ਘਾਟ ਲਈ ਪਹੁੰਚੇ ਫਿਰ ਗੋਬਿੰਦ ਘਾਟ ਜਾ ਕੇ ਕਮਰੇ ਬੜੀ ਮੁਸ਼ਕਿਲ ਮਿਲਦੇ ਨੇ ਉੱਥੇ
ਹਾਂਜੀ-ਹਾਂਜੀ
ਗੋਬਿੰਦ ਧਾਮ ਸਟੇ ਕੀਤਾ
ਹਾਂਜੀ
ਗੋਬਿੰਦ ਧਾਮ ਅਹ ਰੁਕ ਕੇ ਤੇਰ ਅਸੀ ਸਵੇਰੇ ਬੱਸਹ ਗੱਡੀ ਕਰ ਲਈ ਸੀ, ਦੁਬਾਰਾ ਨਹੀਂ ਫੇਿਰ ਅਸੀਂ ਬਦਰੀਨਾਥ ਗਏ। ਅਸੀਂ ਉੱਥੋਂ ਗੱਡੀ ਕੀਤੀ ਬਦਰੀਨਾਥ ਚਲੇ ਗਏ। ਬ ਬਦਰੀਨਾਥ ਫਿਰ ਉੱਥੇ ਬਦਰੀਨਾਥ ਮੱਥਾ ਟੇਕਿਆ। ਮਾਨ ਗਾਓ ਗਏ ਹਾਂਜੀ,
ਫਿਰ
ਹਾਂਜੀ ਮ ਨਾ ਮ ਨਾ ਗਾਓ ਤੋਂ ਫੇਿਰ ਵਾਪਿਸ ਆ ਕੇ, ਫੇਿਰ ਅਸੀਂ ਬਦਰੀਨਾਥ ਬਦਰੀਨਾਥ ਬਦਰੀਨਾਥ ਪਹੁੰਚੇ ਫੇਰ ਉੱਥੋਂ ਬੱਸ ਕੀਤੀ ਅਸੀਂ ਬੱਸ ਚ ਫੇਿਰ, ਰਿਸ਼ੀਕੇਸ਼ ਵਾਪਿਸ ਆ ਗ ਰਿਸ਼ੀਕੇਸ਼ ਤੋਂ ਫੇਿਰ ਵਾਪਿਸ, ਪਸਾ ਕੇ ਫ ਦੱਸੀ ਅ ਕੀ ਕਹਿੰਦੇ ਨੇ ਬੱਸ ਚ ਬੱਸ ਚ ਆਏ ਸੀ ਬਸ ਉਹ ਜਿਹੜੇ ਸਾਡੇ ਨਾਲ ਗਏ ਸੀ ਉਹ ਫਿਰ ਹਰਿਦੁਆਰ ਰੁਕ ਗਏ ਸੀ ਤੇ ਉਹ ਹਰਦਵਾਰ ਰੁਕੇ ਸੀ ਤੇ ਅਂਸੀ ਨੀ ਨਨੀ ਜਿਹਾ ਸਮਾਨ
ਕੀ ਹੋਇਆ ਹੈਲੋ,
ਉਹ ਹਰਿਦੁਵਾਰ ਰੁ ਗਏ ਸੀ। ਅਤੇ ਅਸੀਂ ਫਿਰ ਉਹ ਅਸੀਂ ਫਿਰ ਵਾਪਿਸ ਆਣਾ ਸੀ ਆਪਣੇ ਘਰ,
ਓਕੇ ਓਕੇ
ਹਾਂਜੀ ਹੋਰ ਤੁਸੀਂ ਨਨੀ, ਚਲ ਕਿਵੇਂ ਦਾ ਰਿਹਾ ਤੁਢਾਡਾ
ਸੜਨ ਤਾਂ
ਨੈਨੀ ਘਰ ਕਿਵੇਂ ਦਾ ਰ ਤੁਹਾਡਾ ਕੀ ਕੀ ਦੇਖਣ, ਮੈਂ ਕੀ ਕੀ ਦੇਖਿਆ ਉੱਥੇ ਤੁਸੀਂ ਮਤਲਬ ਕੀਥ ਸਪੈਸ਼ਲ ਹੈ। ਮ ਮ ਹਾਂਜੀ ਦੱਸੋ
ਕੀ ਦੱਸਿਆ
ਨੈਨੀਤਾਲ ਚ ਕੀ ਤੁਸੀਂ ਦੇਖਿਆ ਹੁਣ ਮੈਂ ਹੀ ਗੱਲੀ ਥੋੜ੍ਹੀ ਬੋਲੀ ਜਾਵਾਂਗੀ। ਤੁਸੀਂ ਦੱਸੋ
ਅਸੀਂ ਲਣੇ ਤਾਂ ਕਿ ਉਹ ਮੋਲ ਰੋਡ, ਹੁੰਦੀ ਏ ਅਸੀਂ ਪਹਿਲੇ ਇੱਥੋਂ ਦੀ ਗਏ ਅਸੀਂ। ਹਰਿਦੁਵਰ ਤੱਕ ਦੀ ਬੱਸ ਕੀਤੀ ਫੇਿਰ ਉਹ ਨਹੀਂ ਹਲਦੁਆ ਨੀ ਤੱਕਦੀ, ਫਿਰ ਉੱਥੋਂ ਦੀ ਅਸੀਂ ਬੱਸ ਚੇਂਜ ਕੀਤੀ ਨੈ, ਨਿਦਾਲ ਦੀ, ਫੇਰ ਨੈਨਤਾਲ ਪਹੁੰਚੇ ਉਥੇ ਆਪਣੇ ਰੋ,
ਹਾਂ ਅੱਛਾ ਜੀ ਤੇ ਹੁਣ ਤੁਸੀਂ ਗੁਰਦੁਆਰੇ ਵਿੱਚ ਲਿੱਤਾ ਸੀ ਜਾਂ ਅ ਹੋਟਲ ਵਗੈਰਾ ਚ ਲਿੱਤਾ ਸੀ।
ਅਸੀਂ ਹੋਟਲ ਲਿੱਤਾ ਸੀ
ਅੱਛਾ ਜੀ
ਹਾਂਜੀ ਤੇ ਬਹੁਤ ਉੱਪਰ ਹੈਗੇ ਸੀ ਰੂਮ ਤੇ ਸਾਨੂੰ ਜਾਣ ਚ ਹੀ ਬਹੁਤ ਦੇਰ ਲੱਗ ਗਈ ਸੀ।
ਅੱਛਾ ਤੇ ਫਿਰ ਤੁਹਾਨੂੰ ਤੁਸੀਂ ਆਪਣੀ ਗੱਡੀ ਚ ਗਏ ਹੋ ਹੋਗੇ, ਜਾਂ ਬੱਸ ਚ ਗ ਸੀ ਅੱਛਾ ਅੱਛਾ ਹਾਂਜੀ
ਤੇ ਫਿਰ ਬੱਸ ਚ ਗਏ ਉੱਥੇ ਆਪਣਾ
ਹਾਂਜੀ।
ਫਰ ਆਪ ਕਿ
ਵੇ
ਫ ਅਸੀਂ ਥੱਲੇ ਜਾਣਦੇ ਵਗੈਰਾ
ਅੱਛਾ ਜੀ।
ਹਾਂਜੀ
ਹਾਂਜੀ।
ਫੇਰ ਉਧਰੋਂ ਦੀ
ਹੋਰ ਉੱਥੋਂ, ਮੈਂ ਤੇ ਵੈਸੇ ਸੁਣਿਆ ਉੱਥੇ ਤਿੱਬਤ ਮਾਰਕੀਟ ਹੈਗੀਏ। ਬੜੀ ਵਧੀਆ ਉੱਥੋਂ ਦੀ। ਤਬਤ ਮਾਰਕੀਟ। ਤੁਸੀਂ ਨੀ ਗਏ ਤਿੱਬਤ ਮਾਰਕੀਟ
ਹਾਂਜੀ।
ਮੈਂ ਕਹਿ ਰਹੀ ਹ ਉੱਥੋਂ ਦੀ ਤਿੱਬਤ ਮਾਰਕੀਟ ਬੜੀ ਵਧੀਆ ਤੁਸੀਂ ਨੀ ਗਏ। ਤਿੱਬਤ ਮਾਰ ਅੱਛਾ ਜੀ ਨਹੀਂ ਅਸੀਂ ਜਦੋਂ ਗਏ ਸੀ ਨਾ ਅਸੀਂ ਤਿੱਬਤ ਮਾਰਕੀਟ ਵੀ ਹੋ ਕੇ ਆਏ ਸੀ ਬੜੀ ਵਧੀਆ, ਹਾਂਜੀ ਉਓਥੋਂ ਦੇ ਫੋਟੋਆਂ ਵਗੈਰਾ, ਨੱਚਣ ਦਾ ਬੜਾ ਮਜ਼ਾ ਆਉਂਦਾ ਹੈ।
ਅੱਛਾ
ਹਾਂਜੀ ਕਾਫ਼ੀ ਜਗ੍ਹਾ ਹੈਗੀੀਆਂ ਹੈ। ਰਸਤੇ ਚ ਇੱਕ, ਇੱਕ ਹੋਰ ਦੁਕਾਨ ਸੀ ਉਹਦੇ ਬਾਹਰ ਸਾਈਕਲ, ਸਾਈਕਲ ਨਾ ਫੋਟੋ ਖਿਚਾਣ। ਨਈ ਉਹਨਾਂ ਨੇ ਬਣਾਈ ਦੀ ਅੱਗੇ ਬੁੱਕ ਵਗੈਰਾ ਪਿਆ ਦਾ ਤੇ ਵਾਈਟ ਕਲਰ ਦੀ ਸਾਈਕਲ ਉ ਫੋਟੋ ਖਿਚਾਉਣ ਦਾ ਬੜਾ ਮਜ਼ਾ ਆਂਦਾ
ਹਾਂਜੀ। ਮੈਂ ਵੀ ਦੇਖੀ ਸੀ ਉੱਥੇ
ਹਾਂਜੀ ਹਾਂਜੀ। ਚਲੋ ਠੀਕ ਹੈ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਸਤ ਸ਼੍ਰੀ ਅਕਾਲ, ਸਤ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ।